ਤੋ।
ਹੈਲੋ।
ਬੜੀ ਬਿਜੀ ਰੈਂਦੇ ਔ ਅੱਜ ਕੱਲ।
ਹਂਜੀ, ਇਹ ਬੱਚੇ ਕੋਲ ਫੋਨ ਸੀ ਨਾ ਡਰੋਇੰਗ ਵਗੈਰਾ ਕਰੇ ਸੀ ਬੱਚੇ ਨੂੰ ਖੜੇ ਹੋਏ ਸੀ ਹਂਜੀ।
ਅੱਛਾ, ਅੱਛਾ, ਅੱਛਾ ਅੱਜ ਸੰਡੇ ਆ ਨਾ ਘਰੇ ਹੋਨੇ ਨਿਆਨੇ ਵੀ।
ਹਂਜੀ, ਹਂਜੀ।
ਅੱਛਾ ਹੋਰ ਕੀ ਬਨਾ ਲਿਆ ਤੇ ਫੇਰ ਸੰਡੇ ਦਾ।
ਅੱਜ ਕੀ ਬਨਾ ਲਿਆ ਅਜ ਮੈਂ ਬਨਾਆ ਆਲੂ ਚਾਹਪ ਤੇ ਹੋਰ ਚਟਨੀ ਨਾਲ। ਹਂਜੀ ਅਜ ਈਨਾਸ਼ਤੇ ਚ।
ਅੱਛਾ ਵਧੀਆ ਮੈਨੂੰ ਵੀ ਬੜੀ ਪਸੰਦ ਐ ਆਲੂਚਾਟ।
ਹਾਂਜੀ।
ਹਾਂ। ਹੋਰ ਦੱਸੋ।
ਹਾਂ ਉਹ ਚ ਵੇ ਗਿਆ ਬੱਚੇ ਥਾਪ ਕੇ ਬੈਠੇ ਹੋਏ ਆ ਤੇ ਔਦੀ ਫਰੈਂਡ ਦੋ ਤਿੰਨ ਫਰੈਂਡ ਨੂੰ ਬੁਲਾਈਆਂ ਬੁਲਾਈ ਹੋਈਆਂ ਤੇ ਹੁਨ ਕੈਂਦੇ ਮੰਮਾ ਕੁਛ ਫਰਾਈਡ ਰਾਈਸ ਤੁਸੀਂ ਬਨਾਦੇ ਵਧੀਆ ਔਹ ਬਨਾ ਦਿਔ ਤੇ ਨਾਲ ਔਹ ਬਨਾ ਦਿਔ ਰੈਤਾ।
ਅੱਛਾ ਹਾਂ ਏਹ ਵੀ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ।
ਐਸੇ ਹੁਨ ਕੈਂਦੀ ਸੀ ਔ ਮੈਂ ਬੁਨਵਾਨਾ।
ਹੂੰ ਆਹੀ ਤੇ ਆ ਬੱਚੇ ਅੱਜ ਕੱਲ ਰੋਟੀ ਨੀ ਖਾ ਕੇ ਤੇ ਏਹੀ ਸਭ ਖਾਨਾ ਮੰਗਦੇ ਜੈ਼ਦਾ।
ਅਜੇ ਤੇ ਹੈਲਪ। ਜਿਵੇਂ ਜਿਵੇਂ ਕੱ ਸਾਫ਼ ਫਰੈਸ਼ ਬਨਦਾ ਹਾ ਬਾਰ ਦਾ ਤੁਸੀਂ ਪਤਾ ਨੀ ਕਦੋਂ ਕਦੋਂ ਦਾ ਬਨਾ ਕੇ ਰੱਖੇ ਹੁੰਦੇ ਆ ਬਾਰ ਵੀ ਅਸੀਂ ਦਿੰਦੇ। ਜੋ ਕੁਛ ਵੀ ਬਨਾਨਾ ਉਂਦਾ ਬਨਾਨਾ ਹੁੰਦਾ ਸੀ। ਪਾਔ ਭਾਜੀ ਵਗੈਰਾ ਹੋਇਆ ਡੋਸਾ ਇਟਲੀ ਸਾਂਬਰ ਬੜੇ ਜੋ ਵੀ ਕੁੱਛ ਸਭ-
ਅੱਛਾ, ਅੱਛਾ, ਅੱਛਾ ਸਭ ਘਰੇ ਬੜੇ ਕਿਵੇਂ ਬਨਾਦੇ ਤੁਸੀ।
ਬੜਾ ਬੜਾ ਕਹਿ ਲੋ ਬੜੇ ਦੇ ਉੜਦ ਦਾਲ ਨੂੰ ਰਾਤ ਨੂੰ ਰੱਖਕੇ
ਹੂੰ।
ਫੇਰ ਉਨੂੰ ਸਵੇਰੇ ਲਸਨ ਤੇ ਮਿਰਚੀ ਪਾ ਕੇ ਥੋੜਾ ਜਿਹਾ ਜੀਰਾ ਪਾ ਕੇ ਉਨੂੰ ਪੇਸ ਲੈਂਦੇ ਹਾਂ ਚੰਗੀ ਤਰਾਂ
ਅੱਛਾ।
ਓਦੇ ਵਾਸਤੇ ਤੇਲ ਚ ਪਾਕੇ ਜਿੱਦਾਂ ਤੁਸੀ ਤੇਲ ਵੱਡਾ ਬਣਾਉਣਾ ਵੱਡਾ ਬਨਾ ਲੋ। ਛੋਟਾ ਬਣਾਉਣਾ ਜਿੱਦਾਂ ਮਰਜ਼ੀ ਬਣਾ ਕੇ
ਹੂੰ।
ਓਦਾਂ ਬਣਾ ਕੇ ਸਾਂਬਰ ਬਣਾ ਲੈਂਦੇ ਆ। ਸਾਊਥ ਸਾਊਥ ਇੰਡੀਆ ਵਾਲਾ ਸਾਂਬਰ, ਹਾਂਜੀ।
ਅੱਛਾ। ਹਾਂ ਸਾਂਬਰ ਚ ਵੀ ਸਾਰੀ ਸਬਜ਼ੀਆਂ ਵੁਜੀਆ।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
ਅੱਛਾ, ਦਾਲ ਓਚ ਕਿਹੜੀ ਵਾਲੀ ਪਾਉਂਦੇ ਆ ਅਰਹਰ ਵਾਲੀ ਕਿ ਮੂੰਗੀ ਦੀ?
ਨਈ- ਨਈ ਅਰਹਰ ਵਾਲੀ ਅਰਹਰ ਦੀ ਮੇਨ ਪਾਈ ਦੀ। ਹੋਰ ਦਾਲ ਦੀ ਕੁਆਂਟਿਟੀ ਘੱਟ ਰੱਖਨੀ ਅ। ਥੋੜ੍ਹੀ ਪਤਲੀ ਸਾਂਬਰ ਚੰਗੀ ਹੈ ਤੇ ਜਾਦਾ ਅੱਧ ਜੇ ਬਣਾਤੀ ਗਲਾਸ ਅੱਧਾ ਕਟੋਰੀ ਦੇ ਉੱਤੇ ਪਾਓਗੇ ਤੇ ਫੇਰ ਉਖੇ ਪੂਰੀ ਦਾਲ ਬਣ ਜਾਂਦੀ ਏ। ਥੋੜੀ ਜਿਹੀ ਪਾਉਣੀ ਹੈ ਸਬਜ਼ੀ ਜ਼ਿਆਦੀ ਰਹਿੰਦੀ ਹੈ ਸਾਂਬਰ ਮੈਨ ਪਤਲੀ ਰਹਿੰਦੀ ਨਾ। ਤੇ ਦਾਲ ਜਾਦਾ ਨੀ ਅੱਧਾ ਕੱਪ ਹੀ ਪਾਉਣਾ ਤੁਹਾਨੂੰ ਅੱਧਾ ਕੱਪ ਤੋਂ ਉੱਤੇ ਥੱਲੇ ਹੋ ਸਕਦਾ ਹੈ ਹਾਂਜੀ।
ਹਾਂ,, ਅੱਛਾ-ਅੱਛਾ। ਹੂੰ, ਅੱਛਾ ਏਤਰਾ ਹੁੰਦਾ ਵਾ।
ਹਾਂਜੀ, ਸਾਰਾ ਕੁਛ ਫੇਰ ਬਨਦਾ ਏ ਓਹ ਬਣਾ ਲੈਂਦੇ ਆ।
ਹਾਂਜੀ, ਹਾਂ ਵਧੀਆ ਵੀ ਆ ਨਾਲੇ ਹਾਂ ਘਰ ਦੀ ਚੀਜ਼ਾਂ ਨਾਲੇ ਸਹੀ ਰੇਂਦੀਆਂ। ਬਾਹਰੋਂ ਵੀ ਲਿਆਓ ਪਤਾ ਨਹੀਂ ਕਿਹੜੇ ਤੇਲ ਚ ਬਣਾਉਣ ਲਈ ਕਿਹੜੇ ਚ ਨਈ।
ਤੇਨੂੰ ਬਾਹਰ ਦਾ ਖਾਓਗੇ ਤੇ ਇੱਕ ਦੋ ਖਾਂਦੇ ਤੇ ਫਿਰ ਟੀਡ ਵੀ ਨੀ ਪਰਦਾ ਖਾਓਗੇ ਵਧੀਆ ਵੀ ਨੀ ਘਰੇ ਬਣਾਓ। ਖੁੱਲਾ ਬਨੇ, ਵਧੀਆ ਬਣਾ ਕੇ ਫੇਰ ਟੇਡ ਭਰ ਕੇ ਖਾਓ ਚੰਗੀ ਤਰ੍ਹਾਂ ਆ ਵੀ ਹੋ ਜਾਂਦਾ ਹਨਾ।
ਹਾਂ ਓਹ ਤੇ ਆ, ਔਰ ਇੱਕ ਇਹ ਪਤਾ ਨੀ ਬਾਹਰ ਦਾ ਉਨਾ ਖਾਇਆ ਨੀ ਜਾਂਦਾ ਘਰ ਅਸੀ ਜਾਦਾ ਖਾ ਲੈਂਦੇ ਆ। ਬਾਹਰ ਦੋ ਖਾਓ ਦੋ ਖਾਓ ਤੇ ਹੋ ਜਾਂਦਾ
ਬਾਹਰ ਇਡਲੀ ਖਾਂਦੇ ਤਾਂ ਏਦਾਂ ਲੱਗਦਾ ਟੇਡ ਨੂੰ ਹੋਣ ਨੀ ਖਾ ਸਕਣਾ ਕੋਛ। ਉਹ ਕਰਦਾ ਤੇ ਚਾਰ ਪੰਜ ਚਾਰ ਤੇ ਮੈਂ ਖਾ ਈ ਲੈਨੀ ਆਂ ਆਰਾਮ ਨਾਲ ਚਾਰ ਪੰਜ ਵੀ ਖਾ ਲੈਂਨੀ।
ਇਹੀ ਤਾਂ ਪਤਾ ਨੀ ਕਿਉਂ ਵੀ ਆ, ਘਰੇ ਦਾ ਵਾਹਵਾ ਖਾਈ ਜਾਂਦਾ ਬਾਹਰ ਥੋੜਾ ਸਾ ਖਾ ਕੇ ਹੂੰ।
ਹਾਂ, ਓਹ ਤੇ ਆ।
ਉਹੀ ਮੈਂ ਵੀ ਇਹਨਾਂ ਫੇਰ ਬੱਚਿਆਂ ਨੂੰ ਲਾਈ ਕੰਮ ਚ ਮੈਂ ਕਿਹਾ ਚਲੋ ਟ ਕੈਂਦੇ ਫਰੈਂਡ ਆਉਣ ਡੇ ਮੈ ਕਯਾ ਜਾ ਫੇਰ ਟੋਏ ਵਗੈਰਾ ਆਪਣਾ ਧੋੜਾ ਡਸਟੀਗ ਵਗੈਰਾ ਸਾਫ਼ ਸਫ਼ਾਈ ਕਰੋ। ਇੰਨੇ ਸਾਰੇ ਟੋਏ ਆ ਫੇਰ ਵੀ ਜੀਥੇ ਜਾਂਦੇ ਮਾਰਕੀਟ ਜਾਂਦੇ ਫੇਰ ਚੱਕ ਕੇ ਲੈ ਕੇ ਆ ਜਾਂਦੇ ਖੇਡਣਾ-ਉੱਡਣਾ ਹੈ ਨੀ। ਤੇ ਉਹ ਤਿੰਨ ਟਰੋਲੀ ਪਰੇ ਹੋਏ ਆ, ਮੈਂ ਕਿਹਾ ਦੋ ਤੇ ਮੈਂ ਪਿੱਛੇ ਟਾਈਮ ਇੱਕ ਕੁੜੀ ਆਉਂਦੀ ਬਾਅ ਉਹਨੂੰ ਫੜਾਇਆ ਕਿ ਖੇਡ ਖੁਡ ਕੇ
ਹਾਂ।
ਦੇਣਾ ਵੀ ਨੀ, ਦੇਣਾ ਵੀ ਨੀ ਕਿਸੀ ਨੂੰ ਹਰ ਚੀਜ ਸੋ ਹੋਂਦੇ ਬੱਚੇ ਸਕੂਲ ਜਾਂਦੇ ਫਿਰ ਮੈਂ ਕਾੱਢ ਕਾੱਢ ਕੇ ਫੜਾ ਦਿੰਦੀ ਆ।
ਸਾਡਾ ਵੀ ਉਹੀ ਹਾਲ ਹੈ ਸਾਡੇ ਵੀ ਮਤਲਬ ਦੋ ਬੱਚੇ ਕੁੜੀ ਮੇਰੀ ਪਿੱਛੇ ਪਈ ਰਓਗੀ। ਕੀ
ਜੀ ਮੈਂ ਤੁਹਾਨੂੰ ਆਹ ਕਹ ਰਹੀ ਸੀ, ਕਿ ਮੈਂ ਤੁਹਾਡੀੇ ਸਾਡੇ ਘਰ ਕਰੇ ਨਾ ਕੱਲ ਸਤਸੰੰਗ ਆ। ਹਾਂਜੀ ਤੇ
ਐਸਰਾ ਇ ਕਰਾ ਰੇ ਓ।
ਹਾਂਜੀ ਏਤਰਾ ਈ
ਅੱਛਾ-ਅੱਛਾ।
ਹਾਂਜੀ ਬਿਲਕੁਲ ਖੁਸ਼ੀ ਦਾ ਕਰਾ ਰਿਆ ਤੇ ਮੈਂ ਕੱਲ ਤਾਨੂੰ ਫੋਨ ਲਾਉਂਗੀ, ਮੰਮੀ ਲਾਉਗੀ ਤਾਨੂੰ ਫੋਨ ਤੇ ਮੈਂ ਕੇਆ ਇੱਕ ਵਾਰ ਮੈਂ ਵੀ ਐਡਵਾਂਸ ਤੇ ਤਾਨੂੰ ਬੋਲ ਦੇਨੀ ਆ।
ਅੱਛਾ-ਅੱਛਾ।
ਹਾਂਜੀ ਕਲ ਤੇ ਮੰਮੀ ਹਾਂਜੀ ਮੰਮੀ ਲਗਾਉਨਾ ਈ ਏ ਤਾਨੂੰ ਫੋਨ ਸਾਰੇ ਆਏਓ ਨਾ ਹਾਂਜੀ, ਅਪਨੇ ਸਾਸੂ ਮੰਮਾ ਹਾਂ ਸਬ ਅਪਨੀ ਸੱਸ ਨੂੰ ਸਾਰੇਆਂ ਨੂੰ ਲੈ ਕੇ ਆਏਓ।
ਹਾਂਜੀ ਏਸਰਾਂ ਈ ਕਰਾ ਰਏ ੳ ਕਿ ਕੁਛ ਮਤਲਬ ਹੈ ਫੰਕਸ਼ਨ
ਨਾ-ਨਾ ਘਰ ਵਸੀ ਬਨਾਏ ਸੀ ਨਾ ਤੇ ਪੈਲਾਂ ਮਤਲਬ, ਕੀਤਾ ਸੀ ਤੇ ਸਾਰੇਆਂ ਨੂੰ ਨਈ ਬੁਲਾ ਸਕੇ। ਸਾਨੂੰ ਸ਼ਿਫਟ ਕਰਨਾ ਸੀ ਪੈਲਾਂ, ਘਰ ਅਸੀ ਨਿਊ ਈ ਬਨਾਏਆ। ਤੇ ਫੇਰ ਕੀ ਹੋਏਆ ਸਾਨੂੰ ਮਤਲਬ ਕੀ ਐ ਨਾ ਮੇਰੀ ਦੇਰਾਨੀ ਦੀ ਮਤਲਬ ਕੁੜੀ ਹੋਈ ਤੇ ਤੇ ਫੇਰ ਓਥੇ ਰੈੰਟ ਚ ਰੈਂਦੀਆਂ ਸੀ ਤੇ ਫੇਰ ਜਦੋਂ ਬੱਚੇ ਹੋਏ ਤੇ ਫੇਰ ਬਾਹਰ ਤੇ ਨਈ ਨਿਕਲਦੇ ਨਾ, ਤੇ ਫੇਰ ਅਸੀ ਫਟਾਫਟ ਸਿਫਟ ਕਰਨ ਵਾਸਤੇ ਤੇ ਫੇਰ ਏਥੇ ਮਤਲਬ ਆ ਗਏ। ਅਰਦਾਸ ਵਗੈਰਾ ਕਰਵਾ ਕੇ, ਅਸੀ ਆਪੇ ਜਪਜੀ ਸਾਹਿਬ ਦਾ ਪਾਠ ਵਾਠ ਕਰ ਲਿਆ ਸੀ ਤੇ ਹੋਨ ਮੰਮੀ ਕੈ ਰੀ ਸੀ, ਕਿ ਹਾਂਜੀ ਕਿ ਸਤਸੰਗ ਕਰਵਾਨਾ ਵਾ। ਘਰ ਦਾ ਹੋਇਆ ਵੀ ਨਈ ਆ ਕੋਈ ਫੇਰ ਓਹੀ ਲੰਗਰ ਪਾਨੀ ਹੋਨਾ ਸਤਸੰਗ ਦੇ ਬਾਦ ਤੇ ਸਾਰੇ ਆਏਓ ਜੇ। ਹਾਂਜੀ, ਹਾਂਜੀ ਓਹੀ ਦੋ ਵਜੇ ਸਟਾਰਟ ਹੋਨਾ ਵਾ।
ਦੋ ਵਜੇ ਅੱਛਾ। ਕਈ ਲੋਕ ਸ਼ਾਮੀ ਵੀ ਕਰਾਂਦੇ ਨਾ।
ਹਾਂਜੀ ਜੀ, ਸਾਡੇ ਦੋ ਵਜੇ ਫੇਰ ਓਹ ਸ਼ਾਮੀ ਤੇ ਪੰਜ- ਸਾਢੇ ਪੰਜ- ਛੇ ਵਜ ਈ ਜਾਂਦੇ ਆ।
ਹਾਂਜੀ-ਹਾਂਜੀ, ਸਮਾਪਤੀ ਕਰਦੇ-ਕਰਦੇ ਹਾਂ, ਹਾਂਜੀ ਠੀਕ ਏ ਨਾ। ਹਾਂਜੀ, ਹਾਂਜੀ ਸਬ ਆਵਾਂਗੇ। ਓ ਤੇ ਹੈ। ਹਾਂਜੀ ਓਹ ਤੇ ਠੀਕ ਠੀਕ ਐ ਨਾ ਵੇਖ ਲਾਂਗੇ ਕਿਸਰਾਂ ਕਰਦੇ ੳ ਤੁਸੀ ਕਿਸਰਾ ਕਰਾਏਆ ਫੇਰ ਅਸੀਂ ਵੀ ਕਰੋਨ ਦਾ ਸੋਚਦੇ ਰੇੰਦੇ ਆਂ।
ਹਾਂਜੀ ਮੋਡਲਰ ਕਿਚਨ ਵੀ ਬਨਾਏਆ ਨਾ, ਹਾਂਜੀ। ਸੀ਼ਸੇ਼ ਵਗੇਰਾ ਵੀ ਪੂਰਾ ਸੈਟਅਪ ਨਿਉ ਬਨਆ ਵਾ।
ਅੱਛਾ-ਅੱਛਾ ਵਾਹ ਵਧੀਆ ਫੇਰ ਤੇ ਵੇਖਾਂਗੇ ਫੇਰ ਆ ਕੇ। ਮੈਨੂੰ ਵੀ ਬੜੀ ਸ਼ੌਕ ਏ ਮੋਡਲਰ ਕਿਚਨ ਦਾ। ਅਹੀ ਵੀ ਕੰਮ ਚਾਲੂ ਕਰਵਾਉਣਾ ਹੁਨ ਬਸ ਦੋ ਦਿਨ ਬਾਦ। ਅ ਮੈਂ ਖੁਦ ਪਿੱਛੇ ਪੈ-ਪੈ ਕੇ ਹੁਨ ਮੈਂ ਵੀ ਬੋਲੇਆ, ਦੋ ਦਿਨ ਬਾਦ ਸਾਡਾ ਵੀ ਹੋਏਗਾ ਕੰਮ ਚਾਲੂ।
ਨਈ-ਨਈ ਵਧੀਆ ਚਲੋ ਰੱਬ ਕਰੇ ਸਾਰੇਆਂ ਦਾ ਹੋਵੇ, ਹਾਂਜੀ।
ਸਾਫ਼-ਸਫ਼ਾਈ ਚੰਗੀ ਤਰਾ ਹੋ ਜਾਂਦਾ ਨਾ, ਇਹ ਤੇ ਸਾਰਾ ਅੰਦਰ ਪੈਕ ਰੈਂਦਾ ਵਾ। ਏਸਰਾਂ ਬਾਹਰ ਖਿਲਾਰਾ ਪੇਆ ਰੈਂਦਾ ਪੂਰਾ।
ਵਧੀਆ ਚੰਗੀ ਵੇਖਦੀ ਏ ਨਾ ਘਰੇ ਹਾਂਜੀ। ਹਾਂਜੀ ਤਾਨੂੰ ਵੀ ਬੋਤ ਟੈਮ ਤੋ ਬਨੋਨਾ ਬਨਾਨਾ ਸੀ ਤੇ ਫੇਰ ਕੰਮ ਵਿੱਚ ਫੇਰ ਥੋੜਾ ਜੇਆ ਰੁਕ ਗੇਆ ਸੀ। ਫੇਰ ਸਟਾਰਟ ਹੋਏਆ ਤੇ ਕੰਪਲੀਟ ਹਾਂ ਰੁਕ- ਰੁਕ ਕੇ, ਹਾਂਜੀ। ਹੁਨ ਪੂਰਾ ਕੰਪਲੀਟ ਹੋ ਗਿਆ ਤੇ ਹੁਨ ਸਤਸੰਗ ਕਰਾਉਣਾ ਤੇ ਮੈਂ ਕੇਆ ਚਲੋ ਹਾਂਜੀ ਪੈਲਾਂ ਕੇਆ ਸੀ ਅਖੰਡ ਪਾਠ ਅਖੰਡ ਪਾਠ ਸੀ ਰਖਵਾਨਾ ਤੇ ਫੇਰ ਕੈਂਦੇ ਹਾਲੇ ਸਤਸੰਗ ਕਰਾ ਲੇਨੇ ਆ, ੳਹ ਬਾਦ ਚ ਸੋਚਾਂਗੇ। ਮੈਂ ਕੇਆ ਚਲੋ ਠੀਕ ਐ, ਹਾਂਜੀ।
ਕੁਛ ਨਾ ਕੁਛ ਕਰਦੇ ਰਵੇ ਏਤਰਾ ਈ ਚਲੋ।
ਹਾਂਜੀ ਫ ਵੀ ਬੋਤ ਲੋਕ ਬੋਤ ਸ ਹੋ ਗਈ ਆ, ਹਾਂਜੀ ਪੂਰੀ ਫੈਮਿਲੀ ਵਾਲੇ ਨੇ ਔਣਾ ਸਾਡੇ। ਇੱਧਰ-ਉਧਰ ਦੇ ਸਾਰੇ ਆਂਢੇ ਗੁਆਂਢੀਆਂ ਸਾਰੇ ਬੋਤ ਹੋ ਗਿਆ।
ਹਾਂਜੀ-ਹਾਂਜੀ ਹਾਂ ਠੀਕ ਤੇ ਹਾਂ ਲਾਗੇ-ਸ਼ਾਗੇ ਵਾਲੇ ਚਲ ਆ ਈ ਜਾਂਦੇ। ਦੂਰ ਦੇ, ਦੂਰ ਦੇ ਰਿਸ਼ਤੇਦਾਰਾਂ ਨੂੰ ਥੋੜਾ ਸ ਲੱਗਦਾ ਹਾਜੀ। ਔ ਤੇ ਐ। ਅਹੀਂ ਵੀ ਸੋਚਣ ਸਕਦੇ ਸੀ ਸਈ ਕਰਾ ਲੋ ਗੇ ਤੇ ਫੇਰ ਅਸੀਂ ਵੇਖਾਂਗੇ ਕਿਤਰ੍ਹਾਂ ਹੋਏਗਾ। ਫੇਰ ਕਰਾਂਗੇ ਹੈਲੋ। ਹੈਲੋ। ਹੈਲੋ। ਹਾਂਜੀ-ਹਾਂਜੀ ਹੁਣ ਆ ਰੀ ਐ ਵਿੱਚ ਨੀ ਆ ਰੀ ਸੀ।
ਹੋ ਜਾਂਦਾ ਐ।
ਨੈਟਵਰਕ ਬੜੀ ਖ਼ਰਾਬ ਚੱਲਣ ਦੇ ਅੱਜ ਕੱਲ ਦੇ ਤੇ ਫਿਰ ਸਾਡੇ ਇਤਰਾ ਈ ਨਾ ਆਆ ਨਈ ਅੱਜ ਕਿ ਕੱਲ ਆਇਆ ਸੀ ਜੀ ਫੋਨ ਨੂੰ ਚਲਾਉਣ ਲੀ ਤੇ ਉਹਦੇ ਚ ਓਣ ਡਿਆ। ਟੀ ਚੋਰਾਂ ਨੇ ਕੀ ਕੀਤਾ ਪੂਰਾ ਦਾ ਪੂਰਾ ਟਾਵਰ ਈ ਗੈਬ ਕਰਤਾ।
ਹਹਾ ਮੈਂ ਕਿਆ ਲੈਲੈ ਛੋਟੀ ਮੋਟੀ ਚੀਜ਼ ਕਰਦੇ ਸਮਝ ਆਉਂਦਾ ਪੂਰਾ ਦਾ ਪੂਰਾ ਟਾਵਰ ਈ ਖੋਲ ਕੇ ਲੈ ਗੇ ਓ ਲੋ ਦਾ ਅੱਧੀ ਰਾਤ। ਸਵੇਰੇ ਜਦੋਂ ਉਹਨਾ ਉੱਠ ਕੇ ਵੇਖਿਆ ਤਾਂ ਟਾਵਰ ਈ ਗੈਬ ਸਾਰਾ।
ਹਾਂਜੀ ਉਈ ਨਾ, ਉਈ ਤੇ ਨੀ ਐਥੇ ਆਇਆ।
ਹਾਂਜੀ, ਕੀ ਕਹਿ ਰੇ ਓ?
ਮੈਂ ਕਿਆ ਅਜ-ਕੱਲ ਤੇ ਜਗਾ-ਜਗਾ ਕੈਮਰੇ ਲੱਗੇ ਹੋਏ ਨੇ ਪਤਾ ਨੀ
ਹੋਰ ਕੀ ਹਾਂ ਹੋਹੀ ਨਾ। ਇੱਕਦਮ ਹਰ ਜਗਾ-ਜਗਾ ਕੈਮਰਾ ਅਜ ਕਲ ਵਿਸ਼ਵਾਸ ਕਿਹਾ ਚ ਰੇ ਈ ਨੀ ਗਿਆ ਇੱਕਦਮ।
ਹਾਂਜੀ, ਅਜ ਇੱਥੇ ਵੀ ਤੇ ਏਦਾਂ ਹੀ ਹੋਇਆ ਕਿ ਮਤਲਬ ਸਾਡੇ ਕਲੋਨੀ ਚ ਲੱਗੇ ਹੋਈ ਐ ਪੂਰੇ।
ਹਾਂ
ਚਾਈਦੈ ਨਾ। ਤੇ ਉਹਦੇ ਬਾਦ ਫੇਰ
ਕੀ ਹੋਇਆ?
ਉਹ ਮਤਲਬ ਕੁੜੀ ਬਾਰ ਖੇਡ ਰੀ ਸੀ ਤੇ ਸਾਡੇ ਇੱਥੇ ਵੀ ਕੈਮਰੇ ਲੱ ਲੱਗੇ ਹੋਏ ਨੇ ਸਾਡੇ ਦੋ ਤਿੰਨ ਘਰਾਂ ਛੱਡ-ਛੱਡ ਕੇ ਬੋਤ ਸਾਰੇ ਕੈਮਰੇ ਲੱਗੇ ਆ ਕੁੜੀ ਬਾਰ ਖੇਡਦੀ ਸੀ, ਪਤਾ ਨੀ ਕੋਈ ਬੰਦਾ ਜੇਹਾ ਆਇਆ ਹੀ।
ਹੂੰ
ਸਾਡਾ ਤੇ ਕੈਮਰਾ ਸਟਾਰਟ ਸੀ, ਸਾਨੂੰ ਰਿਕੋਡਿੰਗ ਵੀ ਸਟਾਰਟ ਰਹਿੰਦੇ ਨੇ, ਤੇ ਓ ਕੁੜੀ ਖੇਡਣ ਗਈ ਸੀ ਉਹ ਪਤਾ ਉਹਨ ਨੂੰ ਚੋਕਲੇਟ ਫੜਾਇਆ ਤੇ ਉਹਨੂੰ ਬੁਲਾਇਆ ਆਪਣੇ ਕੋਲੋਂ ਵੀ ਕੁੜੀ ਚਲ ਗੀ। ਤੇ ਫੇਰ ਉਹਨੂੰ ਕਹਿੰਦੇ ਕਿ ਮਤਲਬ ਤੇਰੇ ਪਾਪਾ ਉੱਥੇ ਖਲੋਤੇ ਤੈਨੂੰ ਬੁਲਾ ਰੇ ਆ। ਤੇ ਕੁੜੀ ਕਹਿੰਦੀ ਨਈ ਮੇਰੇ ਪਾਪਾ ਤੇ ਕਰੇ ਆ, ਤੇ ਉਹਦੇ ਬਾਦ ਤੇ ਜਦੋਂ ਕੁੜੀ ਗਈ ਨੀ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਕੁੜੀ ਨੇ ਕੁੜੀ ਪਾਜ ਕੇ ਆਈ। ਤੇ ਅਸੀਂ ਅੰਦਰੋਂ ਕੈਮਰੇ ਚ ਵੇਖ ਰੇ, ਅਸੀਂ ਬਾਰ ਨਿਕਲੇ ਫਟਾਫਟ ਤੇ ਜਦੋਂ ਤੱਕ ਅਸੀਂ ਨਿਕਲੇ ਤੇ ਕੁੜੀ ਤੇ ਭੱਜ ਕੇ ਉੱਥੇ ਤੱਕ ਚੱਲ ਗਈ ਸੀ, ਜਦੋਂ ਅਸੀਂ ਉਹਨੂੰ ਦੇਖਿਆ ਤੇ ਉਹ ਬਾਈਕ ਚ ਬਹਿ ਕੇ ਮਲਬ ਪਾਜ ਗਿਆ। ਫੇਰ ਬਾਦ ਚ ਪਤਾ ਲੱਗਿਆ, ਕਿ ਉਹਨੂੰ ਕੁੜੀ ਨੂੰ ਪੁੱ ਛਿਆ ਤੇ ਕਹਿੰਦਾ ਕਿ ਕਹਿ ਰਹੇ ਸੀ, ਕਿ ਚੋਕਲੇਟ ਲੈਓ ਤੇ ਪਾਪਾ ਤੈਨੂੰ ਬੁਲਾ ਰਿਹਾ ਆ। ਤੇ ਉਹੀ ਘਰ ਚ ਕੁਛ ਦਸਿਆ। ਬਾਹਰ ਤਾ ਓਨੁ ਪੜ੍ਹਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕੈਬ੍ਰਿਜ ਚ ਸ਼ਹਿਰ ਲੇਕਿਨ ਉਹ ਕਿੱਥੇ ਗਿਆ ਪਤਾ ਨੀ ਲੱਗਿਆ, ਹਾਂਜੀ।
ਹਾਂ, ਉਹ ਤੇ ਉਹੀ ਕ ਕੱਲੇ ਬੱਚਿਆਂ ਨੂੰ ਬਾਹਰ ਕੱਢਣ ਦਾ ਹਾਲ ਧਿਆਨ, ਹੋਰ ਕੀ।
ਇਨੇ ਵੀ ਜਦੋ ਕਿਹਾ ਨਾਲ ਰਿਕਾਰਡਿੰਗ ਵੀ ਚਲ, ਵਾਦੀਆਂ ਫੇਰ।
ਰਿਕਾਰੋਡਿੰਗ-ਰਿਕਾਰਡਿੰਗ ਰਵੇ ਪਰ ਫੇਰ ਵੀ ਨਾ ਆਪ ਧਿਆਨ ਰੱਖੋ ਫਿਰ ਠੀਕ ਹੈ। ਸਾਹਮਣੇ ਚੱਲ ਨਜ਼ਰ ਰਹਿੰਦੀ ਆ।
ਸਾਡੇ ਤੇ ਤਿੰਨ ਚਾਰ ਕੈਮਰੇ ਲੱਗੇ ਨਾ, ਪਿੱਛੇ ਵੀ ਲੱਗੇ, ਅੱਗੇ ਵੀ ਲੱਗੇ, ਰੋਡ ਤੱਕ ਵੀ ਲੱਗੇ ਨੇ। ਕਿ ਬੱਚੇ ਕਿੱਥੇ ਜਾ ਰੇ ਕੀ ਕਰ ਰਹੇ ਆ?
ਹਾਂਜੀ, ਉਹ ਤੇ ਹੈ ਲੇਕਿਨ ਫੇਰ ਵੀ ਜਿਨਾਂ ਤੱਕ ਤੋ ਕੋਈ ਚੌਕੇੇ ਲੈ ਕੇ ਗਿਆ, ਤਾ ਤੇ ਕਿੰਨਾ ਨੁਕਸਾਨ ਕਰ ਦੇਣਾ ਕੀ ਕਰਨਾ। ਹਾਂਜੀ, ਉਹ ਤੇ ਹੈ। ਹੁਣ ਵੇ ਸਾਹਮਣੇ ਬੱਚਿਆਂ ਨੂੰ ਖਿਡਾਓ ਤੇ ਆਪਣੇ ਹੱਥ ਹਾਂਜੀ, ਉ ਤੇ ਹੈਗਾ ਆ ਹੋਰ ਠੀਕ ਹੈ, ਫਿਰ ਤੁਹਾਨੂੰ ਲਗਾਉਦੀ ਆ ਨਾ ਥੋੜਾ ਦੇਰ ਚ ਥੋੜਾ ਕੰਮ ਕਰ ਲੈਂ ਮੈ।
ਹਾਂਜੀ- ਹਾਂਜੀ।